ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਹੋ।
ਹਾਂਜੀ ਵਧੀਆ, ਤੁਸੀਂ ਦੱਸੋ ਕਿਵੇਂ ਹੋ?
ਮੈਂ ਵੀ ਠੀਕ ਹਾਂ ਹੋਰ ਕੀ ਕਰਦੇ
ਬਸ ਕੁੁਸ਼ ਨਹੀਂ ਫਰੀ ਸੀਗੇ।
ਹੂੰ, ਬਸ ਮੈਂ ਵੀ ਠੀਕ ਹਾਂ ਤੁਸੀਂ ਦੱ ਹੋਰ ਕੀ ਕਰਦੇ ਸੀ।
ਕੁਛ ਨੀ ਬਸ ਫਰੀ ਸੀਗੇ ਬਸ ਮੈਰਿਜ ਤੇ ਜਾਣਾ ਸੀ ਗਾ ਕਜ਼ਨ ਦੀ ਮੈਰ ਡਿਜ਼ਾਰੀਜ਼ ਕਿ ਜਾਣਾ ਕਾਫ਼ੀ ਦੂਰ ਹੈ। ਹੂੰ, ਉਹੀ ਸੋਚ ਰਹੇ ਸੀ ਹੁਣ ਕਿਵੇਂ ਜਾਈਏ
ਵੈਸੇ ਤਾਂ ਗਰਮੀ ਹੈ ਬਹੁਤ ਆਪਣੀ ਕਨਵੈਂਸ 'ਤੇ ਜਾਣਾ ਸਹੀ ਰਹਿੰਦਾ, ਬੱਸਾਂ ਬੁੱਸਾਂ ਤਾਂ ਫਿਰ ਏਸੀ ਹੋਣ ਤਾਂ ਹੀ
ਹਾਂ, ਏਸੀ ਬਸ ਚੀ ਸੋਚ ਰਹੇ ਸੀਗੇ। ਐਕਚੁਲੀ ਦਿੱਕਤ ਪਤਾ ਕੀ ਆ ਜਾਂਦੀ ਹੈ, ਬਾਰਾਂ ਤੇਰਾਂ ਘੰਟੇ ਦਾ ਟ੍ਰੈਵਲ ਸੀਗਾ। ਫਿਰ ਹੁਣ ਉਹੀ ਸੋਚ ਰਹੇ, ਹੂੰ।
ਬਹੁਤ ਲੰਬਾ ਟਰੈਵਲ ਐ।
ਹੂੰ।
ਹੂੰ, ਅਸੀਂ ਵੀ ਸੋਚ ਰਹੇ ਸੀ ਕਿਤੇ ਘੁੰਮਣ ਜਾਣ ਦੀ ਬੱਚੇ ਕਹਿ ਰਹੇ ਸੀ। ਜਾਣਾ ਹਾਂ ਗੁਰਦੁਆਰਾ ਸਾ ਤੈਂ ਚੱਲੇ ਆਂ। ਮੈਂ ਕਿਹਾ ਚਲੋ ਦੇਖਣੇ ਆ ਹਾਲੇ ਤਾਂ ਬੇਟਾ ਗਰਮੀ ਬਹੁਤ ਹੈ, ਹਾਲੇ ਥੋੜ੍ਹਾ ਟਾਈਮ ਰੁਕ ਜਾਓ।
ਫੇਰ ਪਤਾ ਕੀ ਦਿੱਕਤ ਹੋ ਜਾਂਦੀ ਹੈ, ਹੁਣ ਥੋੜ੍ਹਾ ਸ ਸੋਸ਼ਲ ਵੀ ਹੋਣਾ ਪੈਂਦਾ ਨਾ ਬੰਦੇ ਨੂੰ ਹੁਣ ਕੱਲ ਨੂੰ ਸਾਡੇ ਬੱਚਿਆਂ ਦੀ ਮੈਰਿਜ ਹੋਗੀ ਜੇ ਕੋਈ ਘਰ ਵਿੱਚ ਫੰਕਸ਼ਨ ਹੋਊਗਾ ਫਿਰ ਆਣਾ ਜਾਣਾ ਤਾਂ ਪੈਂਦਾ ਏ ਤੁਹਾਨੂੰ ਪਤਾ ਸਹੀ ਐ, ਹੂੰ।
ਹੋਰ
ਆਪਸ ਵਿੱਚ ਮਿਲਾਂਗੇ ਵਰਤਾਂਗੇ ਤਾਂ ਹੀ ਰਿਸ਼ਤੇ ਵਧੀਆ ਬਣਦੇ ਨਾ।
ਬੱਚਿਆਂ ਨੂੰ ਵੀ ਤਾਂ ਹੀ ਆਣਾ ਜਾਣਾ ਪਏਗਾ। ਤਾਂ ਹੀ ਬੱਚਿਆਂ ਦੀ ਨੌਲੇਜ ਵਧਦੀ ਹੈ ਨਾ ਆਲੇ ਆਨਾ ਜਾਣਾ ਹੋਏ ਵੇ
ਹਾਂਜੀ ਪਤਾ ਵੀ ਤਾਂ ਹੀ ਲੱਗਦਾ ਨਾ ਬੱਚੇ ਬੱਚਿਆਂ ਨੂੰ
ਹਾਂ ਨੌਲੇਜ ਵੀ ਤਾਂ ਹੀ ਵੱਧਦੀ ਹੈ। ਫਿਰ ਅਗਰ ਅਸੀਂ ਕਿਸੇ ਰਿਲੇਟਿਵ ਘਰ ਜਾ ਰਹੇ ਹ ਤਾਂ ਉਹਨਾਂ ਨੂੰ ਉਹਨਾਂ ਦੀ ਪਹਿਚਾਣ ਹੋਏਗੀ ਨਹੀਂ ਅੱਜ ਕੱਲ੍ਹ ਤਾਂ ਫੋਨਾਂ ਤੇ ਹੀ ਗੱਲਾਂ ਹੁੰਦੀਆਂ ਨੇ ਬੱਚੇ ਅੱਜ ਤੱਕ ਕਈ ਕਈ ਐਸੇ ਰਿਲੇਟਿਵ ਹੁੰਦੇ ਨੇ ਦੇਖਦੇ ਵੀ ਨਹੀਂ ਹੈ।
ਦੇਖਦੇ ਵੀ ਨੀ ਸਹੀ।
ਫੇਰ ਉਹ ਕਹਿੰਦੇ ਨੇ ਹਮ ਕੈਸੇ ਜਾਣਤੇ ਤੇ ਹਮ ਤੋ ਓਣੇੇ ਜਾਣਤੇ ਕੈਸੇ ਜਾਏਗੇ ਇਹ ਹੁੰਦਾ ਐ। ਨਾਲ ਬੱਚਿਆਂ ਦਾ
ਸਹੀ ਗੱਲ ਆ ਨਹੀਂ ਫੇਰ ਜੇ ਆਵਾਂਗੇ ਜਾਵਾਂਗੇ ਪਤਾ ਲੱਗੂ ਤਾਂ ਹੀ ਫੇਰ ਮਿਕਸਪ ਹੁੰਦੇ ਨੇ।
ਤਾਂ ਹੀ ਮਿਕਸਅਪ ਹਾਂ ਬਿਲਕੁਲ ਬਿਲਕੁਲ ਹੀ ਨਾਹੀ ਨਾ। ਜਾਣਾ ਆਣਾ ਬਹੁਤ ਜ਼ਰੂਰੀ ਹੈ। ਪਹਿਲੇ ਹੁੰਦਾ ਸੀ ਕਿ ਕੋਈ ਅਸੀਂ ਲੋਕ ਇੱਕ ਦੂਜੇ ਦੇ ਘਰ ਆਦੇ ਜਾਂਦੇ ਸੀ ਹਨਾ। ਹੁਣ ਅੱਜ ਗੱਲ ਤੇ ਹਰ ਕੋਈ ਆਪਣੇ ਆਪਣੇ ਕੰਮਾਂ ਵਿੱਚ ਹੀ ਬਿਜ਼ੀ ਹੋ ਗਿਆ।
ਸਹੀ ਗੱਲ ਆ
ਆਪਣੇ ਕੰਮ ਪਿਆਰੇ ਨੇ।
ਹੁਣ ਟਾਈਮ ਹੀ ਐਸਾ ਹੋ ਗਿਆ।
ਹਾਂ ਬਿਲਕੁਲ ਜੀ ਬਿਲਕੁਲ ਅੱਜ ਕੱਲ੍ਹ ਟਾਈਮ ਹੀ ਐਵੇੇ ਦਾ ਹੋ
ਪਤਾ ਲੋਕ ਨਾ ਦੋ ਚਾਰ ਚਾਰ ਘੰਟੇ ਮੋਬਾਇਲ ਤੇ ਕੱਢ ਦਿੰਦੇ ਆ ਪਰ ਆਏ ਨੇ ਕਿ ਦੋ ਘੰਟੇ ਲਈ ਕਿਸੇ ਨੂੰ ਮਿਲ ਕੇ
ਬਿਲਕੁਲ ਜੀ ਹਾਂ ਰੀਲਾਂ ਦੇਖ ਕੇ ਟਾਈਮ ਪਾਸ ਕਰ ਲੈਂਦੇ ਹਾਂ ਰੀਲਾਂ ਦੇਖ ਕੇ ਟਾਈਮ ਪਾਸ ਕਰ ਲੈਂਦੇ। ਹਨ ਕਿਉਕਿ ਅਜ ਕਲ ਦਾ ਮਾਹੌਲ ਹੀ ਏਦਾਂ ਹੋ ਗਿਆ ਨਾ ਗਲਤ ਇੰਨਾ ਦੀ ਵੀ ਨਹੀਂ ਹੈ ਹਰ ਕੋਈ ਆਪਣਾ। ਆਪਣੇ ਆਪ ਵਿੱਚ ਬਿਜ਼ੀ ਹੋ ਗਏ ਅਸੀਂ ਚਲੋ ਜਿਵੇਂ ਅਸੀ ਅਸੀਂ ਆਏ ਹਾਂ ਅਸੀਂ ਕਿਸੇ ਕਰਕੇ ਅ ਉਹ ਸਾਹਮਣੇ ਵਾਲਾ ਹੀ ਨਹੀਂ ਧਿਆਨ ਨਾਲ ਬੋਲੇਗਾ ਅਤੇ ਉਹਦਾ ਕੀ ਮਤਲਬ ਬਣੇਗਾ ਫਿਰ ਉਹ ਸਾਡਾ ਵੀ ਮਨ ਹੀ ਕਰੇਗਾ ਜਾਣ 'ਤੇ ਹੈ ਨਾ ਇਹ ਤਾਂ ਦੋਨੋਂ ਤਰਫ ਹੋਣਾ ਕੇ ਅਸੀਂ ਜਾਈਐ ਤਾਂ ਅੱਗੋ ਵਾਲਾ ਵੀ ਸਾਮਣੇ ਵਾਲਾ ਵੀ ਅਚੇਤਰਿਕੇ ਨਾਲ ਟ੍ਰੀਟ ਕਰੇ ਸਾਨੂੰ ਫਿਰ ਸਾਡਾ ਵੀ ਦੁਬਾਰਾ ਮਨ ਕਰੀਏ ਫਿਰ ਬੱਚ ਨੂੰ ਵੀ ਲੈਕੇ ਜਾਈਏ ਸ ਹੁੰਦਾ ਆਵੈ ਕਿਉਂਕਿ ਆਉਣ ਜਾਣ ਨਾਲ ਹੀ ਬੱਚਿਆਂ ਦਾ ਹਰ ਕਿਸੇ ਦਾ ਉਹ ਵੱਧ ਹੈ। ਹੈ ਨਾ ਪਿਆਰ ਵਧਦਾ ਹੈ ਮੇਲ ਮਿਲਾਪ ਵਧਦਾ ਹੈ। ਹੂੰਦਾ ਹੈ ਹਮ ਤੇ ਮੈਰਜ਼ ਤੇ ਜਾਣਾ ਅੱਛਾ ਸਾਰੇ ਜਾ ਰਹੇ ਹੋ।
ਸਾਰੇ ਜਾਵਾਂਗੇ ਹੁਣ ਸਾਰੇ ਹੀ ਜਾਵਾਂਗੇ ਹਾਂਜੀ।
ਹਮ ਕੈਬ ਦਾ ਪੁੱਛਿਆ ਸੀ ਕੈਬ ਹੁਣ ਫੇਰ ਬਹੁਤ ਮਹਿੰਗੀ ਪੈ ਜਾਂਦੀ ਹੈ।
ਅਰੇ ਨਹੀਂ-ਨਹੀਂ ਕੈਬ ਤੇ ਬਹੁਤ ਯਾ ਤੇ ਆਪਣੀ ਕਨਵੈਂਸ ਹੋਏ, ਕੈਬ ਤੇ ਬਹੁਤ ਮਹਿੰਗੀ ਪਏਗੀ ਇੰਨੀ ਦੂਰ ਦੇ ਵਾਸਤੇ, ਫੇਰ ਦੋ, ਤਿੰਨ ਦਿਨ ਰੁਕਣਾ ਵੀ ਪੈਂਦਾ ਹੈ ਨਾ।
ਹਾਂਜੀ। ਉਹ ਜਦੇ ਤੇ ਨਹੀਂ ਵਾਪਸ ਆ ਸਕਦੇ ਵੀ ਇੰਨੀ ਦੂਰ ਜਾਂਦੇ ਆ। ਇਹ ਵੀ ਮਤਲਬ ਆਉਣ ਦਾ ਤੁਹਾਡੇ ਵੀ ਨੀ ਵਾਪਸ ਆ ਸਕਦੇ, ਚਲੋ ਸ਼ਾਮ ਨੂੰ ਵਾਪਸ ਆ ਜਾਓ।
ਤੇ ਫਿਰ ਦੋ ਦਿਨ ਲੱਗ ਹੀ ਜਾਂਦੇ ਹੈ। ਬੰਦਾ ਇੱਕ ਦਿਨ ਰੁਕਦਾ ਹੀ ਹੈ ਹੈਨਾ ਹਮਮ ਅ ਆਨ ਜਾਨ ਵਾਸਤੇ ਹੀ ਏਹ ਜਿਵੇੰ ਕਿ ਕੈਬ ਵਗੈਰਾ, ਏਹ ਬਾਈਕ ਵਗੈਰਾ, ਬਹੁਤ ਅੱਛਾ ਸਿਸਟਮ ਚੱਲ ਗਿਆ ਹੈ ਨਾ।
ਨਹੀਂ ਪਹਿਲਾਂ ਤਾਂ ਚਲੋ ਛੋਟਾ, ਅਹ ਥੋੜਾ ਦੋ ਤਿੰਨ ਘੰਟੇ ਦਾ ਰਸ ਮਲੋਂ ਬੰਦਾ ਚਲਾ ਜਾਂਦਾ ਏ, ਫਿਰ ਤਾਂ ਕੋਈ ਦਿੱਕਤ ਨੀ ਹੁੰਦੀ ਜਿਵੇਂ ਮਰਜੀ ਚਲੇ ਜਾਓ, ਇੰਨਾ ਲੰਬਾ ਰਸਤਾ ਹੈ ਹੈਨਾ, ਖੁਦ ਤੋਂ ਡਰਾਈਵ ਕਰਕੇ ਜਾਣਾ ਵੀ ਨੀ ਸੌਖਾ ਹੈਗਾ ਇੰਨਾ ਬਾਰਾਂ, ਤੇਰਾਂ ਘੰਟੇ ਬੰਦਾ ਕਿੱਥੇ ਡਰਾਈਵ ਕਰ ਸਕਦਾ। ਘੰ
ਸੇਫ ਹੀ ਨਹੀਂ ਰਹਿੰਦਾ ਨਾ, ਫੇਰ ਉਹਹੀ ਗੱਲ ਹੈ। ਹਮ, ਡਰਾਈਵਰ ਲੋਗਾਂ ਨੂੰ ਆਦਤ ਹੁੰਦੀ ਏ, ਅਸੀਂ ਲੋਗਾਂ ਨੇ ਕਦੇ-ਕਦੇ ਜਾਣਾ ਹੁੰਦਾ ਏ, ਸਾਡੇ ਲੋਕਾਂ ਨੂੰ ਹੈਬਿਟ ਨਹੀਂ ਹੁੰਦੀ। ਕੰਟੀਨਿਊ ਡਰਾਈਵਿੰਗ ਕਰਨ ਦੀ ਹੈਨਾ?
ਹਾਂਜੀ।
ਆਉਂਦਾ ਏ।
ਉਹੀ ਸੋਚ ਰਹੇ ਸੀ ਕਿ ਚਲੋ ਫਿਰ। ਏ ਸੀ ਬੱਸ ਵੀ ਦੇਖ ਲੈਣਾ ਹਾਂ ਯਾ ਟਰੈਵਲਿੰਗ ਬੱਸ ਹੀ ਜਾਂਦੀ ਏ।
ਹਾਂ ਸਹੀ ਗੱਲ ਏ, ਏ ਸੀ ਬਸ ਵੋਲਵੋ ਹੁੰਦੀ ਏ, ਵੋਲਵੋ ਤੇ ਚਲੇ ਜਾਓ। ਵੋਲਵੋ ਵੀ ਸਹੀ ਰਹਿੰਦੀ, ਹਮ ਉਹ ਵੀ ਸਹੀ ਰਹਿੰ ਦੀ ਹੈ। ਕਿਉਂਕਿ ਕੰਟੀਨਿਊ ਫਿਰ ਥੋੜ੍ਹਾ ਬੰਦਾ ਰੈਸਟ ਵੀ ਕਰ ਲੈਂਦਾ ਏ। ਅਪ ਅਪਣੀ ਕਨਵੇਂਸ ਹੋਏ ਤੇ ਫਿਰ ਉਹ ਹਾਂ। ਹਾਂ। ਉਈ ਨਾ, ਸਲੀਪਰ ਵਗੈਰਾ ਹੋਏ ਨਾ ਤੇ ਉਹਦੇ ਚ ਰੈਸਟ ਹੋ ਜਾਂਦਾ ਏ। ਖਾਂਦੇ, ਪੀਂਦੇ, ਆਰਾਮ ਨਾਲ ਜਾਓ।
ਹਮ ਹ
ਕਿਉਂਕਿ ਫਿਰ ਆਪਣੀ ਕਨਵੈਂਸ ਵਿੱਚ ਜਾਓਗੇ, ਤਾਂ ਫਿਰ ਉਹਦੇ ਵਿੱਚ ਤਾਂ ਪੈਰ ਵੀ ਸਿੱਧੇ ਨਹੀਂ ਹੁੰਦੇ, ਜਿਵੇਂ ਪੂਰੀ ਫੈਮਿਲੀ ਨਾਲ ਹੈ। ਤੇ ਹਰ ਚੀਜ਼ ਹੁੰਦੀ ਹੈ ਨਾ ਹੈ। ਸਿੱਧੇ ਸਿੱਧੇ ਕੰਮਫਰਟ ਟੇਬਲ ਨਹੀਂ ਰਹਿੰਦਾ ਬੰਦਾ ਹੈ ਹੁੰਦਾ ਬੱਸ ਦੇ ਵਿੱਚ ਥੋੜ੍ਹਾ ਕੰਫਰਟੇਬਲ ਚਲੇ ਜਾਓਗੇ।
ਹਾਂਜੀ!
ਹਮ ਇਹ ਆਦਾ ਉਹ ਆਓ, ਤੁਸੀਂ ਹੋ
ਜੱਦ ਤੱਕ ਮੈਰਿਜ ਮਤਲਬ ਮੈਰਿਜ ਆਂਦੇ ਨ ਨਾ ਟੈਨਸ਼ਨ ਨੀ ਖਤਮ ਹੋਣੀ ਹੈਗੀ। ਹ ਪਹਿਲਾਂ ਤਾਂ ਮੈਰਿਜ ਆਈ ਪਹਿਲਾਂ ਤਾਂ ਇਹ ਟ ਚਲੋਗੀ ਵੀ ਇੰਨੀ ਦੂਰ ਹੈ। ਫੇਰ ਉਹ ਕਹਿੰਦਾ ਕਿ, ਹਾਂ ਡਰੈਸ ਸਿਲੈਕਟ ਕਰੋ ਅਲੱਗ, ਅਲੱਗ, ਫੰਕਸ਼ਨ ਲਈ ਡਰੈਸ ਸਿਲੈਕਟ ਕਰੋ ਬੱਚਿਆਂ ਦੇ ੳ ਫੇਰ ਆਪਣੇ ਚਥਲੋ ਉਹ ਸਾਰਾ ਦੇਖਣਾ ਹਸਬੈਂਡ ਦਾ ਚਲੋ ਆਪਣਾ ਉਹਦਾ ਇੰਨਾ ਗੌਰ ਹੀ ਨੀ ਕਰਦੇ।
ਹਾਂ, ਉਹ ਤੇ ਬਸ ਪੈਂਟ ਸ਼ਰਟ ਪਾਈ ਤੇ ਤ ਪੈਂਦੇ ਨੇ ਉਹਨਾਂ ਦਾ ਕੁ ਲੇਡੀਜ਼ ਦਾ ਹਾਂ ਅੱਜ ਡੈ੍ਸ ਦਾ ਕੁਛ ਨਹੀਂ ਇ ਬੰਦਾ ਕਨਫਿਊਜ ਹੁੰਦਾ ਹੀ ਹੁੰਦਾ।
ਸਹੀ ਗੱਲ ਆ ਫਿਰ ਅੱਗੇ ਨਾਲ ਮੈਚਿੰਗ ਸੈਂਡਲ ਚਾਹੀਦੇ ਆ ਮ ਮੈਚਿੰਗ ਚੂੜੀਆਂ ਚਾਹੀਦੀਆਂ ਹਨਾ ਹੋਰ ਕੋਈ ਜਵਲਰੀ ਹੋਵੇ ਅਸੈਸਰੀ ਹੋਵੇ ਨਾਲ ਮੈਚਿੰਗ ਚਾਹੀਦੀ ਹੈ ਸਭ ਕੁਛ ਚਾਹੀਦਾ ਮੈਚਿੰਗ
ਟੈਂਸ਼ਨ ਪਹਿਲੇ ਹੋ ਜਾਂਦੀ ਹੈ ਫਿਰ ਫਿਰ ਜਾਣ ਦੀ ਟੈਂਸ਼ਨ ਫਿਰ ਆ ਕੇ ਉੱਥੋਂ ਹੋ ਹੋ ਕੇ ਆਓ ਫਿਰ ਆ ਕੇ ਫਿਰ ਕੰਮ ਦੀ ਟੈਂਸ਼ਨ
ਥਕਾਵਟ ਹੋ ਜਾਂਦੀ ਹੈ ਇਹ ਨਾਲੇ ਬਹੁਤ ਜ਼ਿਆਦਾ ਨਾ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਹਮ ਹਮ ਹਮ ਇੰਨੀ ਦੂਰ ਤੋਂ ਥਕਾਵਟ ਹੀ ਹੋ ਜਾਂਦੀ ਹੈ ਪਹਿਲਾਂ ਜਾ ਕੇ ਹੋ ਜਾਂਦੀ ਆ ਫੇਿਰ ਆ ਕੇ
ਬਿਲਕੁਲ ਬਿਲਕੁਲ ਸਹੀ ਗੱਲ ਹੈ ਆ ਕੇ ਫਿਰ ਘਰ ਦੇ ਕੰਮਾਂ 'ਚ ਲੱਗ ਜਾਓ
ਹਾਂਜੀ
ਜਾਣਾ ਆਉਣਾ ਅਸਾਂਤ ਹੋਣਾ ਕਿਤੇ ਟਰੈਵਲਿੰਗ ਕਰਨਾ ਬਹੁਤ ਮੁਸ਼ਕਿਲ ਹੈ ਹਨਾ ਵਧੀਆ ਵੀ ਲੱਗਦਾ ਚਲੋ ਟਾਈਮ ਪਾਸ ਹੋ ਜਾਂਦਾ ਹੈ ਥੋੜ੍ਹਾ ਜਿਹਾ ਮਨ ਚੇਂਜ
ਨਹੀਂ ਥੋੜਾ ਚਲੋ ਲਾਈਫ ਵਿੱਚ ਨਾ ਥੋੜਾ ਚੇਂਜ ਵੀ ਚਾਹੀਦਾ ਬੰਦੇ ਨੂੰ ਹੁਣ ਇੱਕ ਜਗ੍ਹਾ ਤੇ ਨਹੀ ਨਾ ਸਟਿੱਕ ਰਹਿ ਸਕਦੇ ਆਪਾਂ ਇੱਕ ਜਗ੍ਹਾ ਹੀ ਬੈਠੇ ਰਹੀਏ ਬੱਸ ਫੇਿਰ ਬੋਰਿੰਗ ਵੀ ਹੋ ਜਾਂਦੀ ਥੋੜ੍ਹੀ ਲਾਈ ਸਾਡੇ ਇਹੀ ਮਤਲਬ ਰੈਲੇਟਿਵ ਨੇ ਜਿਹੜੇ ਇੰਨੇ ਦੁਖ ਨੇ ਬਾਕੀ ਤਾਂ ਸਾਰੇ ਮਤਲਬ ਨੇੜੇ ਨੇੜੇ ਹੀ ਹੈ ਦੋ ਤਿੰਨ ਘੰਟੇ ਦੇ ਮਤਲਬ ਰਸਤੇ ਵਿੱਚ ਹੀ ਏ
ਅੱਛਾ ਅੱਛਾ
ਹਮ
ਹਾਂ ਉਹਨਾਂ ਨੂੰ ਵੀ ਮਿਲਦੇ ਆਉਗੇ ਹੋਰ ਕੀ ਹਮ ਨੂੰ ਨਾਲ ਨਾਲ ਮਿਲਦੇ ਆਗੇ ਇੱਕ ਇੱਕ ਘੁੰਮਣਾ ਹੋ ਜਾਵੇਗਾ ਨਾਲੇ ਰਿਲੇਟਿਵ ਨੂੰ ਮਿਲਣਾ ਜੁਲਣਾ ਹੋ ਜਾਵੇਗਾ ਵਿਆਹ ਦਾ ਇੰਜੋਏ ਅਲੱਗ ਹੈ
ਹਮਮਮ
ਪਹਿਲੇ ਦੇ ਤਾਂ ਵਿਆਹ ਬਹੁਤ ਹੀ ਅੱਛੇ ਹੁੰਦੇ ਸੀ ਪਹਿਲੇ ਸਭ ਚੀਜ਼ਾਂ ਹੁੰਦੀਆਂ ਸੀ ਪੂਰੇ ਰੀਤੀ ਰਿਵਾਜ਼ਾਂ ਨਾਲ ਹਰ ਚੀਜ਼ ਅੱਜ ਕੱਲ ਤੇ ਕੁਛ ਰਹਿ ਹੀ ਨਹੀਂ ਗਿਆ ਨਾ ਕੋਈ ਫੈਸਟੀਵਲ ਢੰਗ ਦਾ ਨਾ ਕੁਛ ਪਹਿਲੇ ਹਰ ਕਰੇਜ਼ ਹੁੰਦਾ ਸੀ ਹਰ ਚੀਜ਼ ਦਾ ਕਿ ਮੈਰਿਜ ਹੈ ਅ ਗੱਲ ਹੈ ਹਨਾ ਹੁਣ ਹਾਂ ਹੁਣ ਅੱਜ ਕੱਲ ਕਰੇਜ਼ ਖ਼ਤਮ ਹੁੰਦੇ ਜਾ ਰਹੇ ਨੇ
ਹੁਣ ਲੋਕਾਂ ਚ ਪਿਆਰ ਨੀ ਨਾ ਰਿਹਾ ਹੁਣ
ਬਸ ਫੋਰਮੈਲਿਟੀ ਹੁੰਦੀ ਹੈ ਅੱਜ ਕੱਲ੍ਹ ਤਾਂ ਹਾਂ ਅੱਜ ਕੱਲ੍ਹ ਬਸ ਫੋਰਮੈਲਿਟੀ ਰਹਿ ਗਈ ਹੈ ਕਿ ਅਸੀਂ ਉੱਥੇ ਜਾਨਣਾ ਹੈ ਕੈਸੀੇ ਹੋ ਕੇ ਆਉਣਾ ਹੈ ਸਗਮ ਪਾਓ ਤੇ ਘਰ ਨੂੰ‌ ਆਓ ਰੋਟੀ ਖਾਓ ਉੱਥੇ ਅੱਜ ਕੱਲ੍ਹ ਕੋਈ ਇੰਨਾ ਫੋਰਸ ਈ ਨੀ ਕਰਦਾ। ਹਾਂਜੀ।
ਨਹੀਂ ਸਾਡੇ ਵੈਸੇ ਹੈ ਰੈਲੇਟਿਵ ਚ, ਮਤਲਬ ਕਾਫਾ ਕਾਫੀ ਪਿਆਰ ਐ, ਸਭ ਦੇ ਵਿੱਚ ਆਪਸ ਚ। ਹਮ ਹਮ।
ਪਹਿਲੇ ਦੇ ਟਾਈਮ ਈ ਚ ਹਰ ਕੋਈ ਹਫ਼ਤਾ ਹਫ਼ਤਾ ਪਹਿਲੇ ਵਿਆਹ 'ਤੇ ਪਹੁੰਚ ਜਾਂਦਾ ਸੀ। ਵਿਆਹ ਹੋਵੇ ਕੁਛ ਹੋਵੇ ਹਨਾ। ਹਮ ਹਮ, ਹਾਂ ਹਫ਼ਤਾ ਪਹਿਲੇ ਰਹਿਣਗੇ, ਹਫ਼ਤਾ ਬਾਅਦ ਚੋ ਰਹਿਣਗੇ। ਪੰਦਰਾਂ ਦਿਨ ਤੇ ਰਾਮ ਨਾਲ ਐ। ਤੇ ਹੁਣ ਹੁਣ ਤੇ ਟਾਈਮ ਟ ਟੂ ਟਾਈਮ ਜਿੱਦਣ ਦਾ ਵਿਆਹ ਓਸ ਤੋਂ ਇੱਕ ਰਾਤ ਪਹਿਲੇ ਪਹੁੰਚਣਗੇ‌। ਵਿਆਹ ਅਟੇਂਡ ਕਰਨਗੇ ਤੇ ਵਾਪਸੀ। ਦੋ ਦਿਨ ਵਾਪਸੀ।
ਅੱਜ ਕਲ ਤਾਂ ਪਤਾ ਕੀ ਗੱਲ ਆ, ਵੀ ਸਭ ਕੁਛ ਪੈਲੇਸਿਸ ਚ ਬੁੱਕ ਹੁੰਦਾ। ਮਤਲਬ ਕਿਸੇ ਨੇ ਕੁਛ ਨੀ ਕਰਵਾਣਾ। ਪਹਿਲੇ ਟਾਈਮ ਦੇ ਵਿਚ ਐਵੇਂ ਹੁੰਦਾ ਸੀ, ਕਿ ਮਤਲਬ ਸਾਰੇ ਘਰ ਦੇ ਮਤਲਬ, ਰਿਸ਼ਤੇਦਾਰ ਮਿਲ ਕੇ ਮਤਲਬ ਸਾਰਾ ਕੁਛ ਹੈਂਡਲ ਕਰਦੇ ਹੁੰਦੇ ਸੀ। ਹੁਣ ਉਹ ਪੈਲੇਸ ਵਾਲੇਆਂ ਨੇ ਖੁਦ ਹੀ ਕਰ ਦੇਣਾ ਹੈਂਡਲ। ਹਮ।
ਟੀਆਂ ਹੀ ਓਹ ਹੋ ਗਈਆਂ ਨੇ ਨਾ। ਅ ਡਿਊਟੀਆਂ ਹੀ ਵੰਡੀਆਂ ਗਈਆਂ ਨੇ ਹੁ ਹਮ ਹਮ। ਅੱਜ ਕੱਲ੍ਹ ਪੈਸਾ ਦੋ ਤੇ ਕੀ ਨੀ ਕੰਮ ਹੁੰਦਾ। ਹਰ ਕੰਮ ਹੋ ਜਾਂਦਾ ਐ, ਹਨਾ। ਹਮ।
ਹੋਟਲ ਬੁੱਕ ਕਰਲੋ, ਪੈਲੇਸ ਬੁੱਕ ਕਰਲੋ, ਜੋ ਮਰਜੀ ਕਰਲੋ ਜੀ। ਮਤਲਬ ਜਿਵੇਂ ਕਨਵੀਨੀਯਟ ਦੇ ਸਾਬ ਨਾਲ ਬਸ ਉੱਥੇ ਉਹਨਾ ਨੇ ਸਭ ਕੁਛ ਤੁਹਾਡੇ ਅੱਗੇ ਸ ਰੱਖ ਦੇਣਾ ਬਸ ਪੈਸਾ ਦੇਣਾ ਤੁਹੀ, ਬੰਦੇ ਦੀ ਤਾਂ ਲੋੜ ਹੀ ਨੀ ਹੈਗੀ, ਪੈਸੇ ਨੇ ਖ਼ਤਮ ਕਰਤੀ ਬੰਦੇ ਦੀ ਲੋੜ ਵੀ।
ਬਸ ਏਹੀ ਤਾਂ ਗੱਲ ਐ। ਗੱਲ ਤਾਂ ਏਹੀ ਆ। ਅਜ ਕੱਲ ਬਸ ਮਜ਼ਬੂਰੀਆਂ ਦੇ ਰਿਸ਼ਤੇਦਾਰ ਦੇ ਨੇ। ਆਣਾ ਜਾਣਾ ਨਹੀਂ ਤਾਂ ਪਹਿਲੇ ਜ਼ਮਾਨੇ ਚ, ਬਹੁਤ ਅੱਛ ਅੱਛਾ ਲੱਗਦਾ ਸੀ, ਕੋਈ ਫੈਸਟੀਵਲ ਹੋਏ ਜਾਂ ਕੁਛ ਹੋਏ, ਬੰਦਾ
ਹਮ, ਮਿਲ ਕੇ ਸਾਰੇ ਕਰਦੇ ਸੀ, ਸੈਲੀਬ੍ਰੇਟ।
ਨਾਨਕੇ ਅਲਗ, ਦਾਦਕੇ ਅਲਗ, ਅ
ਸਹੀ ਗੱਲ ਆ ਬੜੀ ਰੌਣਕ ਹੁੰਦੀ ਸੀ, ਵਿਆਹਵਾਂ ਦੇ ਵਿੱਚ।
ਉਹੀ ਤੇ ਅੱਜ ਕੱਲ ਨੀ ਹੈਗੀ, ਅੱਜ ਕੱਲ ਤੇ ਲੜਾਈਆਂ ਜ਼ਿਆਦਾ ਨੇ
ਸਹੀ ਗੱਲ ਬਹਿਸਬਾਜ਼ੀ ਰਹਿ ਗਈ ਬਸ ਜਹਿਲਸੀ ਰਹਿ ਗਈ ਇੱਕ ਦੂਸਰੇ ਤੋਂ।
ਗੱਲਬਾਤ ਨੀ ਹੈ ਨਾ ਅੱਜ ਕੱਲ੍ਹ ਕਿਸੇ ਨੂੰ ਬਰਦਾਸ਼ਤ ਹੀ ਉਹ ਨਹੀਂ ਹੈ। ਬਰਦਾਸ਼ਤ ਨੀ ਕਿਸੇ ਦੀ ਗੱਲ ਕਈ ਬਹੁਤ ਬੁਰੇ ਹੁੰਦੇ, ਕੋਈ ਹੁੰਦਾ ਏ ਕਿ ਚਲੋ ਅੱਛਾ ਹੁੰਦਾ ਕਿ ਉਹ ਬਰਦਾਸ਼ਤ ਕਰ ਜਾਂਦਾ ਐ। ਅਦਰਵਾਈਜ਼ ਤਾਂ ਅੱਜ ਕੱਲ੍ਹ ਬਰਦਾਸ਼ਤ ਹੈ ਹੀ ਚਲੋ ਜੀ ਬਹੁਤ ਵਧੀ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਘੁੰਮ ਕੇ ਆਓ ਫਿਰ ਮੈਨੂੰ ਵੀ ਦੱਸਣਾ ਕਿੱਦਾਂ ਰਿਹਾ। ਹਾਂ, ਹਾਂਜੀ ਹਾਂਜੀ ਠੀਕ ਹੈ ਜੀ